ਹਾਂਜੀ, ਸਾਸ੍ਰੀ ਕਾਲ ਜੀ
ਸਾਸ੍ਰੀ ਕਾਲ ਪੈਂਜੀ, ਹੋਰ ਠੀਕ ਠਾਕ
ਹਾਂਜੀ, ਵਦੀਆ ਠੀਕ ਆਂ ਤੁਸੀ ਠੀਕੋ
ਮੈਂ ਵੀ ਠੀਕ ਠਾਕ
ਅੱਛ ਤੁਸੀ ਕਿਵੇਂ ਯਾਦ ਕੀਤਾ
ਹਾਂਜੀ-ਹਾਂਜੀ ਬਾੱਸ ਬੈਠੀ ਦੀ ਸੀ ਮੈਂ ਕੇਆ ਤੁਸੀ ਤੇ ਫੋਨ ਕਰਨਾ ਨੀ ਚਲੋ ਆੱਜ ਮੈਂ ਹੀ, ਮੈਂ ਹੀ ਕਰਲਾ ਆੱਜ ਤੋਆਨੂੰ ਕੋਲ
ਅੱਛਾ-ਅੱਛਾ ਤੁਸੀ ਬੋਤ ਅੱਛਾ ਕੀਤਾ, ਬੜਾ ਅੱਛਾ ਲੱਗਾ ਤਾਨੂੰ
ਹਾਂਜੀ-ਹਾਂਜੀ।
ਹਾਂਜੀ, ਸਭ ਠੀਕ ਨੇ
ਹੋਰ ਬੱਚੇ ਠੀਕ ਨੇ
ਹਾਂਜੀ, ਬੱਚੇ ਵੀ ਠੀਕ ਏ। ਹੋਰ
ਬਾੱਸ ਵਦੀਆ‌ ਹਾਂਜੀ-ਹਾਂਜੀ ਬਾੱਸ ਬੈਠੇ ਹਾਂ ਹਾਂਜੀ-ਹਾਂਜੀ ਡੀਨਰ ਕਾੱਰ ਲੇਆ।
ਅੱਛਾ-ਅੱਛਾ ਹੋਰ ਹੁਨ ਫੇਰ ਸੈਰ ਵੈਰ ਵੀ ਕਾਰਲੀ।
ਹਾਂਜੀ, ਸੈਰ ਤੇ ਕਾਰਲੀ ਏ ਆਪਨਾ ਥੋੜੀ ਦੇਰ ਗਈ ਆ ਬਾਰ ਤੇ, ਮੀ ਆ ਰੇਆ ਬੋਤ ਬਾਰ ਤੇ।
ਅੱਛਾ ਬਾਰਿਸ਼ ਹੋਰੀ ਏ?
ਹਾਂਜੀ-ਹਾਂਜੀ, ਬੋਤ ਬਾਰਿਸ਼ ਹੋਰੀ ਏ ਬਾਰ।
ਤੋਆਡਾ ਮੌਸਮ ਵਦੀਆ ਹੋਗੇਆ।
ਹਾਂ, ਮੌਸਮ ਬੋਤ ਅੱਛਾ ਹੈਗਾ ਐ, ਮੈਂ ਗਈ ਆ ਬਾਰ ਤੇ ਏਕਦਮ ਈ ਦੋ
ਦੋ ਚੱਕਰ ਕੱਟੇ ਐ ਬਾਰ ਦੇ ਤੇ ਨਾਲ ਈ ਮੀਂ ਆਗੇਆ, ਮੌਸਮ ਬੋਤ ਵਦੀਆ ਹੋਆ ਦਾ ਏਧਰ ਤੇ ਆੱਜ ਸਵੇਰੇ ਏਨੀ ਗਰਮੀ ਸੀ, ਪੈਂਜੀ ਏਨੀ ਗਰਮੀ ਸੀ। ਸੂਈਆਂ ਚੋਬ ਰੀਆਂ ਸੀ ਪਿੰਡੇ ਤੇ
ਅੱਛਾ-ਅੱਛਾ। ਚਲੋ ਵਦੀਆ ਐ ਠਾੰਡ ਪੈਗੀ ਤੋਆਨੂੰ।
ਹੋਰ, ਮੌਸਮ ਬੜਾ ਠੰਡਾ ਹੋਗੇਆ ਹੁਨ ਤੇ
ਚੱਲੋ ਅੱਛੀ ਗਾੱਲ ਏ, ਹੋਰ ਦੱਸੋ। ਬਸ ਠੀਕ ਆਂ ਅਸੀ ਬੈ ਫੇਰ ਅਸੀ, ਹਾਂ ਡੀਨਰ ਕਾੱਰ ਲੇਆ ਬਸ ਥੋੜਾ ਵੋਕ ਕਰਦੇ ਪੇਸੀ, ਜਰੂਰੀ ਹੋਂਦਾ ਨਾ ਦੇਖੋ ਵੋਕ ਵਗੈਰਾ ਕਰਨਾ।
ਹਾਂਜੀ, ਓ ਤੇ ਜ਼ਰੂਰੀ ਏ ਮੈਂਈ ਤਾਂਈ ਵੋਕ ਜ਼ਰੂਰ ਕਰਨੀ ਆ, ਮੈਂ ਵੀ ਡੀਨਰ ਤੋ ਬਾਦ।
ਮ ਹਾਂ ਕਯੋਂਕਿ, ਇੱਕਦਮ ਰੋ ਟੀ ਖਾ ਕੇ ਆਪਾ ਸੋ ਜਾਂਨੇ ਆ ਨਾ, ਤੇ ਓਵੀ ਦਿੱਕਤ ਹੋਂਦੀ ਐ। ਆਪਾ ਨੂੰ ਥੋੜਾ ਚੱਲਨਾ ਜ਼ਰੂਰ ਚਾਈਦਾ ਥੋੜਾ ਜਾਈ ਚੱਲੋ ਹੈਂ।
ਹਾਂਜੀ।
ਹਾਂ। ਤੁਸੀ ਕਰਦੇ ਹੋਂਨੇ ਓ ਦਸ, ਪੰਦਰਾਂ ਵੀ ਮੇਂਟ ਸੈਰ ਤੇ ਕਰਦੇ ਈ ਹੋਵੋਗੇ ਤੁਸੀ।
ਜੀ ਹਾਂਜੀ, ਪੈਲੇ ਮੈਂ ਕਰਦੀ ਨੀ ਸੀ ਵੋਕ ਬਿਲਕੁਲ ਵੀ।
ਅੱਛਾ।
ਹਾਂ ਬਿਲਕੁਲ ਅਸੀਂ ਕਰਦੇ ਸਵੇਰੇ ਹੁਣ ਤੇ ਮੈਂ ਸਵੇਰੇ ਵੀ ਕਰਨੀ ਆ ਵੋਕ ਸਵੇਰੇ ਪੰਜ ਵਜੇ ਉੱਠ ਜਾਂਦੀ ਹ ਹਾਂਜੀ
ਬਹੁਤ ਵਧੀਆ ਬਹੁਤ ਹੀ ਬੈਨੀਫਿਟ ਹੁੰਦਾ ਚੱਲਣਾ ਜ਼ਰੂਰ ਚਾਈਦਾ ਆਪਣੀ ਸਿਹਤ ਵਾਸਤੇ
ਹਾਂਜੀ ਮੇਰੇ ਨਾ ਪਿੱਛੇ ਗੋਡੇ ਇੰਨੇ ਦਰਦ ਰੈਣ ਲੱਗ ਗੇ ਸੀ‌।
ਅੱਛਾ
ਹਾਂਜੀ। ਚੱਲਿਆ ਈ ਨੀ ਸੀ ਜਾਂਦਾ ਇਹੋ ਜਿਹੇ ਪੀੜ ਹੋਣੇ ਗੋਡੇ। ਥੋੜਾ ਜਿਹਾ ਤੁਰਨਾ ਬਾਹਰ ਤੇ ਗੋਡੇ ਦਰਦ। ਫੇਰ ਮੈਂ ਕਿੰਨੀ ਦਵਾਈਆਂ ਵੀ ਖਾਦੀਆਂ ਆਰਾਮ ਈ ਨੀ ਆਇਆ, ਫੇਰ ਕਿਸੇ ਨੇ ਦੱਸਿਆ ਕਿ ਤੁਸੀਂ ਨਾ ਵੋਕ ਕਰਿਆ ਕਰੋ, ਤੁਸੀਂ ਵੋਕ ਨੀ ਕਰਦੇ ਚੱਲਦੇ ਨੀ ਤੁਸੀਂ ਫੇਰ ਅਂਸੀ ਹਾਂਜੀ। ਹਾਂਜੀ ਜ਼ਰੂਰ ਜੀ ਦੇਖੋ ਕਿਉਂਕਿ ਅਸੀਂ ਤੇ ਨਾ ਜ਼ਿਆਦਾਤਰ ਐਕਟਿਵਾ ਈ ਚਲਾਨੇ ਆ। ਤੇ ਮੈਨੂੰ ਆਦਤ ਪੈ ਗਈ ਸੀ ਐਕਟਿਵਾ ਤੇ ਹੀ ਹਰ ਕੰਮ ਕਰਨ ਦੀ।
ਅੱਛਾ
ਤੇ ਫੇਰ ਮੈਂ ਦੇਖੋ ਮੈਂ ਕਿਹਾ ਹੁਣ ਐਕਟਿਵਾ ਬਗੈਰ ਦੇਖੋ ਸਾਡੇ ਕੋਈ ਕੰਮ ਹੋਣਾ ਨੀ। ਆਦਤ ਪਈ ਦੀਏ ਕਿਉਂ ਨਾ ਅਸੀਂ ਆਪਣੇ ਸ ਟਾਈਮ ਨਿਕਾਲੀਏ ਉਹ ਇਸ ਕਰਕੇ ਫਿਰ ਸਵੇਰੇ ਮੇਰੇ ਇੱਕ ਦੋ ਫਰੈਂਡਸ ਹੋਰ ਨੇ ਉਹ ਵੀ ਉੱਠ ਜਾਂਦੀਆਂ ਨੇ ਹਾਂ ਇੱਕ ਦੂਸਰੇ ਨੂੰ ਕੋਲ ਕਰ ਲੈਂਦੇ ਆ
ਅੱਛਾ ਕਿੰਨਾ ਕੁ ਚੱਲ ਲੈਂਦੇ ਹੋ ਪੰਜ ਦਸ ਕਿਲੋਮੀਟਰ ਚੱਲ ਲੈਂਦੇ ਹੋ?
ਹਾਂ ਜ਼ਰੂਰ ਜੀ ਪਾਰਕ ਹੈਗੀ ਸਾਡੇ ਕੋਲ ਪਾਰਕ ਚਲੇ ਜਾਈਦਾ ਹਾਂਜੀ ਉਹ ਪੂਰਾ ਹਾਂ ਗੋਰ ਹਾਂ ਚਾਰ ਪੰਜ ਚੱਕਰ ਲਗਾਂਦੇ ਆਾਂ ਹੋਰ ਉਦਰ ਹਾਂਜੀ ਹੋਰ ਥੇ ਯੋਗਾ ਵਾਲੀ ਇੱਕ ਟੀਚਰ ਵੀ ਆਂਦੀ ਉੱਥੇ
ਅੱਛਾ
ਦਸ ਮਿੰਟ ਉੱਥੇ ਯੋਗਾ ਵੀ ਕਰੀ ਦੀ ਹੈ ਦਸ ਪੰਦਰਾਂ ਮਿੰਟ ਤੇ ਆਪਣਾ ਯੋਗਾ ਕਰੀ ਦੀਏ ਫੇਰ ਘਰ ਆ ਜਾਈਦਾ
ਚਲੋ ਅੱਛੀ ਗੱਲ ਹੈ ਦੇਖੋ ਆਪਣੀ ਬੋਡੀ ਨੂੰ ਇਹ ਚੀਜ਼ਾਂ ਚਾਹੀਦੀਆਂ ਨੇ ਜਿਸ ਨਾਲ ਆਪਾਂ ਨੂੰ ਨਿਗੜਨ ਦੀ ਖਾਣ ਪੀਣ ਦੀ ਹਨਾ ਜੇ ਹਾਂ ਹਾਂ ਯੋਗਾ ਦੀ ਵੀ ਆਂਦੀ ਜ਼ਰੂਰ ਕਰਨਾ ਚਾਈਦਾ
ਹੁਣ ਮੇਰੇ ਗੋਡੇ ਇੰਨੇ ਠੀਕ ਨੇ ਮਤਲਬ ਮੈਂ ਮਤਲਬ ਜਿੰਨਾ ਮਰਜ਼ੀ ਮੈਨ ਤੁਰਾ ਲੋ ਮੈਂ ਤੁਰ ਲੈਂਦੀ ਹਾਂ ਪੈਲੇ ਬਿਲਕੁਲ ਨਹੀਂ ਸੀ ਤੁਰਿਆ ਜਾਂਦਾ ਹਾਂਜੀ ਪਰ ਥਕਾਵਟ ਹੋ ਜਾਂਦੀ ਸੀਟ ਟੰਗਾਂ ਚ ਦਰਦ ਹੋਣ ਲੱਗ ਜਾਂਦੀ ਸੀ।
ਅੱਛਾ ਅੱਛਾ ਚਲੋ ਬੜੀ ਅੱਛੀ ਗੱਲ ਹੈਗੀ ਆਂ
ਕਰਦੇ ਹੋ ਤੁਸੀਂ ਜਾਂਦੇ ਹੋ ਸਵੇਰੇ ਵੋਕ ਤੇ
ਤੇ ਮੈਂ ਤੇ ਕੀ ਲੇਟ ਹੀ ਹੋ ਜਾਂਦੀ ਹਾਂ ਜਿਹੜੀ ਸਾਫ਼ ਜੀ ਗਲ ਏ ਇਹ ਘੱਟ ਹੀ ਉੱਠਣ ਹੁੰਦਾ ਸਵੇਰੇ ਜਲਦੀ ਤੇ ਫਿਰ ਉਠਦਿਆਂ ਨਾਲ ਸਾਨੂੰ ਇਹ ਹੁੰਦਾ ਕਿ ਚਲੋ ਨਾ ਧੋ ਲੀਏ ਨਾ ਤੋ ਕੇ ਬਸ ਫੇਰ ਅਸੀਂ ਫਰੈਸ਼ ਵਰੈਸ਼ ਹੋ ਕੇ ਨਹਾ ਕੇ ਫਿਰ ਉਸ ਤੋਂ ਬਾਅਦ ਆਪਣਾ ਜੋ ਪਾਠ ਕਰਨਾ ਕਰ ਲਿਆ ਫੇਰ ਉਸ ਤੋਂ ਬਾਅਦ ਟਾਈਮ ਹੋ ਜਾਂਦਾ ਕਿਸੇ ਨੇ ਜਾਣ ਦਾ ਸਾਡਾ ਚਾਹ ਵਗੈਰਾ ਬਣਾਓ ਬ੍ਰੇਕ ਪਾਸ ਤਿਆਰ ਕਰੋ?
ਤੁਸੀਂ ਥੋੜਾ ਜਿਹਾ ਨਾ ਆਪਣੇ ਆਸੇ ਵੈਸੇ ਟਾਈਮ ਨਿਕਾਲਿਆ ਕਰੋ।
ਕਡਨਾ ਚਾਹੀਦਾ। ਹਾਂਜੀ-ਹਾਂਜੀ, ਮੈਨੂੰ ਕਿਹਾ ਪੈਲੇ ਵੀ ਕਿਸੇ ਨੇ ਕਿਹਾ
ਜ ਹਾਂਜੀ ਦੇਖੋ, ਸਾਨੂੰ ਲੇਡੀਜ਼ ਨੂੰ ਨਾ ਭਾਵੇਂ ਅਸੀਂ ਘਰ ਤੇ ਕੰਮ ਕਰਦੀਆਂ ਵਾਂ,
ਹਮ-ਹਮ।
ਪਰ ਜੋ ਐਕਸਰਸਾਈਜ਼ ਹੈ ਨਾ ਉਹ ਐਕਸਰਸਾਈਜ਼ ਹੀ ਹੁੰਦੀ ਏ ਆਪਣੇ ਸਰੀਰ ਮਤਲਬ ਠੀਕ ਰਹਿੰਦਾ ਸ਼ਰੀਰ ਮਸਲਸ ਹਾਂ। ਲਸਾਂ ਲਸਾਂ ਫੁਲਦੀਆਂ ਮ ਸਰ ਸਕੂਲ ਦੀਆਂ ਠੀਕ ਰਹਿੰਦਾ ਹੈ ਹਾਂਜੀ ਨਹੀਂ ਟਾਈਮ ਦਿਓ ਤੁਸੀਂ ਆਪਣੇ ਆਪ ਨੂੰ ਵੀ ਨਾ ਕਿਉਂਕਿ ਅੱਗੇ ਜਾ ਕੇ ਹੁਣ ਤੇ ਦੇਖੋ ਤੁਸੀਂ ਤੁਹਾਨੂੰ ਲੱਗਦਾ ਕਿ ਮੈਂ ਠੀਕ ਆ। ਪਰ ਅੱਗੇ ਜਾ ਕੇ ਫਿਰ ਤੁਹਾਨੂੰ ਦਿੱਕਤ ਹੋ ਸਕਦੀ ਐ। ਕਿਉਂਕਿ ਉਹ ਨਾ ਸ਼ੁਰੂ ਹੋਣੇ ਤੋਂ ਹੀ ਹਾਂ ਆਪਣੇ ਆਪ ਨੂੰ ਠੀਕ ਰੱਖੀਏ।
ਯੋਗਾ ਕਰਦੇ ਹੋ ਤੁਸੀਂ ਕਲਾਸ ਟੀਚਰ ਮਤਲਬ ਕੀ ਕਰਵਾਉਂਦੀ ਹੈ ਤੁਹਾਨੂੰ ਕੋਈ ਯੋਗਾ ਦੀ
ਨਹੀਂ ਦੇਖੋ ਉੱਥੇ ਨਾ ਇੱਕ ਆਉਂਦੀ ਆਉਂਦੀ ਉੱਥੇ ਮਤਲਬ ਉਹਨਾਂ ਨੇ ਹੋਰ ਵੀ ਨਾ ਲੇਡੀਜ਼ ਉਹ ਕਰਦੀਆਂ ਨੇ।
ਅੱਛਾ।
ਤੇ ਅਸੀਂ ਵੀ ਚਲੋ ਦੇਖੋ ਅਸੀਂ ਤੇ ਉਹ ਤੇ ਨੀ ਕੀਤਾ ਨਾ ਮਤਲਬ ਉਹ ਸਭ ਵਾਸਤੇ ਹੀ ਹੈ। ਕੋਈ ਵੀ ਮਤਲਬ ਆਉਂਦਾ ਨਾ ਉੱਥੇ ਸਭ ਕਰੋ। ਹਾਂ ਜਿਸ ਤਰ੍ਹਾਂ ਮਤਲਬ ਕੋਈ ਉਹ ਨਹੀਂ ਹੈ। ਚਾਰਜਿਸ ਵਗੈਰਾ ਕੁਛ ਨੀ ਹੈਗੇ ਹਾਂ ਉਹਦਾ ਵੈਸੇ ਹੈਗਾ ਆਪਣਾ। ਟਾਈਮਿੰਗ ਹੈਗੀ ਏ ਟੀਚਰ ਦੀ।
ਅੱਛਾ ਅੱਛਾ ਤੁਸੀ ਐਸ ਤਰਹਾ ਕਰ ਜਯਾ ਜੇ ਨਾ ਫਿਰ ਤੁਸੀਂ ਮੇਰੀ ਵੀ ਮੀਟਿੰਗ ਕਰਵਾ ਦਿਆਂ ਜੇ ਤੇ ਦੇਖੋ ਟੀਚਰ ਹੋਏਗੀ ਤੇ ਥੋੜਾ ਜ਼ਿਆਦਾ ਬੈਨੀਫਿਟ ਹੋਗਾ ਨਾ ਉਸ ਚੀਜ਼ ਦਾ।
ਕੀ ਏ ਤੁਸੀ ਹੁਣ ਤੁਸੀ ਕਹਿੰਦੇ ਓ ਮੈਂ ਸਵੇਰੇ ਉੱਠਣੀ ਆ ਮੈ ਪਹਿਲੇ ਲੇਟ ਹੋ ਜਾਂਦੇ ਓ। ਉਹ ਤੁਸੀਂ ਕੰਮ ਕਰਨ ਤੋਂ ਬਾਅਦ ਘਰ ਦੇ ਕੰਮ ਕਰਨ ਤੋਂ ਬਾਅਦ ਤੁਸੀਂ ਦਸ ਵਜੇ ਦੀ ਟਾਈਮਿੰਗ ਹੈਗੀ ਏ ਓਹਦੀ ਉੱਧਰ ਦੀ ਨਾ। ਜਿੱਥੇ ਆਪਣਾ ਘਰ ਚ ਹੀ ਕਰਾਉਂਦੀ ਏ ਯੋਗਾ। ਹਾਂਜੀ। ਤੁਸੀਂ ਦਸ ਵਜੇ ਚਲੇ ਜਾਓ। ਦਸ ਵਜੇ ਵੀ ਟਾਈਮਿੰਗ ਏ ਗਿਆਰਾਂ ਵੀ ਏ ਮਤਲਬ ਇੱਕ ਵਜੇ ਤੱਕ ਉਹਦੀ ਟਾਈਮਿੰਗ ਹੁੰਦੀ ਏ। ਅਲੱਗ-ਅਲੱਗ ਪੈ ਚ ਆਉਂਦੇ ਨੇ ਉਹਦੇ ਕੋਲ ਨਾ ਹਾਂਜੀ। ਇੱਕ ਇੱਕ ਘੰਟੇ ਜੀ ਆਉਂਦੀ ਹੈ ਹਾਂਜੀ।
ਤੁਸੀ ਨਾ ਮੈਨੂੰ ਪੂਰਾ ਹੀ ਹਾਂ। ਤੁਸੀਂ ਮੈਨੂੰ ਪੂਰਾ ਪੂਰਾ ਮੈਨੂੰ ਦੱਸਣਾ ਵੇ ਉੱਦਾ ਐਸਟੀਮੇਟ ਸਾਰਾ ਭਇ ਕਿਸ ਤਰਹਾ ਹਿਸਾਬ ਏ ਕਿ ਕੁਜ ਹੈਗੀ ਏ ਪੇ ਹੈਗੀ ਹੈ।
ਅੱਛਾ ਨਹੀਂ ਕੋਈ ਨੀ ਮੈਂ ਕੱਲ ਹੀ ਪੁੱਛ ਲਾਂਗੀ ਕਿਉਂਕਿ ਅਸੀਂ ਤੇ ਦੇਖੋ ਐਵੇਂ ਹੀ ਕਰਨੇ ਆਂ ਕਦੇ ਪੁੱਛਿਆ ਹੀ ਨਹੀ। ਕਿਉਕਿ ਪਾਰਕ ਚ ਜਾਈਦਾ ਤੇ ਮੈਂ ਕੋਈ ਨੀ ਮੈਂ ਉਹਨਾਂ ਕੋਲ ਟੀਚਰ ਕੋਲ ਨੰਬਰ ਲਵਾਂਗੀ ਉਹਨਾਂ ਦਾ ਸਾਰਾ ਭਾਵੇਂ ਕੁਛ ਪੁੱਛ ਲਾਂਗੀ।
ਹਾਂ। ਤੁਸੀਂ ਮੈਨੂੰ ਸਾਰਾ ਪੁੱਛ ਕੇ ਦੱਸਣਾ ਤੇ ਕਿਉਂਕਿ ਫਿਰ ਮੈਂ ਵੀ ਸੋਚ ਰਹੀ ਆਂ। ਤੇ ਥੋੜਾ ਆਪਣੇ ਵੱਲ ਧਿਆਨ ਦੇਈਏ ਅਸੀਂ ਵੀ ਹੁਣ ਜੇ ਤੁਸੀਂ ਰਹਿ ਰਹੇ ਹੋ ਆਪਣੇ ਵੱਲ ਧਿਆਨ। ਤੇ ਸਾਨੂੰ ਵੀ ਦੇਖੋ ਦੇਣਾ ਹੀ ਪਏਗਾ।
ਮੈਂ ਤਾਂ ਸਭ ਨੂੰ ਕਹਿਣੀਆ ਚਲੋ ਨਾਲ ਹੋਰ ਵੀ ਇੱਕ ਦੋ ਲੇਡੀਜ਼ ਕਹਿੰਦੀਆਂ ਵੇ ਸੀ ਕਿਉਂਕਿ ਛੁੱਟੀਆਂ ਨੇ। ਤੇ ਬੱਚੇ ਵੀ ਘਰ ਨੇ ਨਈ ਤਾਂ ਸਵੇਰੇ ਸਵੇਰੇ ਦਿੱਕਤ ਹੁੰਦੀ ਏ ਪਹਿਲੇ। ਬੱਚਿਆਂ ਦੀ ਟਿਫਨ ਪੈਕ ਕਰਨਾ ਸਕੂਲ ਭੇਜਣਾ। ਹਾਂ ਹੁਣ ਉਹ ਕੋਈ ਦਿੱਕਤ ਨੀ ਹੈਗੀ। ਆਪਣਾ ਸਵੇਰੇ ਉਠੋ। ਆਪਣਾ ਟਾਈਮ ਸਿਰ ਪਤਾ ਕੀ ਇਹ ਫਰੈਂਡਸ ਹੁੰਦੀ ਨਾ ਨਾਲ ਇੱਕ ਦੋ ਲੇਡੀਜ਼ ਹੁੰਦੀਆਂ ਨਾਲ ਤੇ ਜਾਇਆ ਜਾਂਦਾ ਐ ਵੈਸੇ ਇਕੱਲੇ ਤਾਂ ਦੇਖੋ ਉਦਮ ਹੁੰਦਾ ਹੀ ਨਹੀਂ। ਹਾਂ ਅਸੀਂ ਇੱਕ ਦੂਸਰੇ ਨੂੰ ਕੋਲ ਕਰ ਲੈਂਣੇ ਆ ਅਗਰ ਮੈਂ ਨੀ ਉੱਠੇ ਮੇਰੀ ਫਰੈਂਡ ਕੋਲ ਕਰ ਲੈਂਦੀ ਮੈਨੂੰ।
ਸਹੀ ਗੱਲ ਏ ਸਹੀ ਗੱਲ ਏ।
ਬਸ ਐਵੇਂ ਹੀ ਚੱਲ ਹੋ ਜਾਂਦਾ ਆਪਣਾ।
ਹਾਂਜੀ ਹਾਂਜੀ ਚਲੋ ਅੱਛੀ ਗੱਲ ਹੈਗੀ ਆ ਤੇ ਮਤਲਬ ਤੁਸੀਂ ਸਵੇਰੇ ਟਾਈਮ ਜਾਂਦੇ ਹੋ ਜਾਂ ਸ਼ਾਮ ਦੇ ਟਾਈਮ ਵੀ
ਨਹੀਂ ਨਹੀਂ ਦੇਖੋ ਸ਼ਾਮੀ ਨੀ ਜਾਂਦੀ ਸ਼ਾਮੀ ਤੇ ਆਪਣਾ। ਦੇਖੋ ਇਹ ਵੀ ਜੋਬ ਕਰਦੇ ਨੇ ਸ਼ਾਮੀ ਆ ਜਾਂਦੇ ਨੇ ਟਾਈਮ ਸਿਰ।
ਹਾਂ ਇਹ ਤਾਂ ਹੈ ਹੀ ਹੈ, ਫਿਰ ਜਦੋਂ ਬੰਦੇ ਆ ਜਾਂਦੇ, ਫਿਰ ਉਹਨਾਂ ਦਾ ਵੀ ਜ਼ਰੂਰੀ ਹੀ ਹੁੰਦਾ ਹੈ।
ਹਾਂਜੀ। ਦੇਖੋ ਫੇਿਰ ਆਏ ਫਿਰ ਮੈਂ ਹੀ ਘਰ ਨਾ ਮਿਲਾਂ ਫਿਰ ਦੇਖੋ ਕੀ ਕਹਿਣਗੇ। ਘਰ ਕੋਈ ਹੈ ਨੀ।
ਸਹੀ ਗੱਲ ਐ।
ਰੋਟੀ ਦੇਣੀ ਹੁੰਦੀ ਟਾਈਮ ਸਿਰ। ਹਾਂਜੀ, ਕਿਉਕਿ ਸਾਡੇ ਘਰ ਨਾ ਰੋਟੀ ਬੋਹ ਜਲਦੀ ਖਾ ਲੈਂਦੇ ਨੇ। ਹਾਂਜੀ-ਹਾਂਜੀ, ਅੱਠ ਵਜੇ ਖਾ ਲੈਂਦੇ ਨੇ ਰੋਟੀ।
ਅੱਛਾ-ਅੱਛਾ।
ਫੇਰ ਅਸੀਂ ਘੰਟੇ ਡੇਢ ਘੰਟੇ ਬਾਅਦ ਸੌਂਨਦੇ ਆ, ਦੇਖੋ ਤਾਂ ਤੱਕ ਖਾਧਾ ਪੀਤਾ ਹਜ਼ਮ ਵੀ ਹੋ ਜਾਂਦਾ, ਵੈਸੇ ਵੀ ਨਾ ਰਾਤੀ। ਰੋਟੀ ਕਹਿੰਦੇ ਨੇ, ਜਲਦੀ ਖਾਣੀ ਚਾਹੀਦੀ ਹੈ। ਤੇ, ਇਹ ਤੇ ਬਹੁਤ ਮਤਲਬ। ਇਹਨਾਂ ਨੂੰ ਹੋ ਗਿਆ ਕਿ, ਮੈਂ ਇੰਨੇ ਵਜੇ ਰੋਟੀ ਖਾ ਲੈਣੀ ਐ। ਫਿਰ ਉਸ ਤੋਂ ਬਾਅਦ। ਹੈਲੋ! ਆਵਾਜ਼ ਨੀ ਆਰੀ ਤੁਹਾਨੂੰ ਮੇਰੀ।
ਨਹੀਂ ਹੁਣ ਆਵਾਜ਼ ਆਈਏ ਚਲੋ ਬ੍ਰੇਕ ਹੋ ਗਈ ਸੀ ਆਵਾਜ਼ ਤੁਹਾਡੀ।
ਹਾਂਜੀ ਹਾਂਜੀ, ਉਹ ਕਈ ਵਾਰ ਹੋ ਜਾਂਦਾ ਆ ਜਿਹੜਾ ਸਿਗਨਲ ਕਰਕੇ। ਹਾਂਜੀ ਹੋਰ।
ਬਸ ਵਧੀਆ।
ਹੈਲੋ।
ਹੁ ਮੈਂ ਵੀ ਸੋਚ ਰਹੀ ਹ ਹਾਂਜੀ, ਆ ਰਹੀ ਅਵਾਜ਼, ਹੈਲੋ।
ਹੈਲੋ।
ਆਵਾਜ਼ ਨਹੀਂ ਆ ਰਹੀ। ਹੈਲੋ। ਹੈਲੋ। ਨੈਟਵਰਕ ਇਸ਼ੂ ਹੈ। ਨੌ ਮਿੰਟ।
ਹਾਂਜੀ ਹਾਂਜੀ ਹੈਲੋ।